ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਏ।
ਵਧੀਆ ਜੀ ਵਧੀਆ ਤੁਸੀਂ ਸੁਣਾਓ?
ਵਾ ਵਧੀਆ ਕੀ ਕਰਦੇ ਪੇ ਸੀ?
ਬੱਸ ਲੱਗੇ ਹੋਏ ਸੀ ਕੰਮ ਅੰਦਰ ਬੈਠੇ ਦੇ ਸੀ ਹੁਣ। ਕੰਮ ਕਰਕੇ ਆਏ ਸੀ ਹੁਣ ਬੈਠੇ ਹੋਏ ਆ ਬਸ।
ਹੋਏ ਹਾਏ ਪਰ ਮੈਂ ਫੋਨ ਕਰਤਾ।
ਕੋਈ ਗੱਲ ਨੀ, ਕੋਈ ਗੱਲ ਨੀ।
ਮੈਂ ਕੇਆ ਚੱਲੋ ਤੰਗ ਕਰ ਦਵਾ ਤੁਹਾਨੂੰ।
ਨਈ-ਨਈ ਇਨਾਂ ਤਾਂ ਟਾਈਮ ਅਸੀਂ ਨਿਕਾਲ ਸਕਨੇ ਆ।
ਅੱਛਾ ਚੱਲੋ ਵਧੀਆ।
ਹਾਂ ਆਪਣੇ ਵਾਸਤੇ ਨੀ ਕੱਢਣਾ ਟਾਈਮ 'ਤੇ ਫਿਰ ਕੀਂਦੇ ਵਾਸਤੇ ਕੱਢਣੈ।
ਹਾਂ ਐ 'ਤੇ ਗੱਲ ਫੈਕਟ ਹੈਗੀ ਏ। ਅਸੀਂ ਵੀ ਬਸ ਬੱਚਿਆਂ 'ਤੇ ਛੁੱਟੀਆਂ ਹੋਗੀਆਂ ਆਏ ਦੇ ਆ ਪੇਕੇ ਆਪਣੇ।
ਅੱਛਾ-ਅੱਛਾ ਫੇਰ ਛੁੱਟੀਆਂ ਦੇ ਕਰ ਦੇ ਵੇ ਓ ਫੇਰ ਪ੍ਰੋਜੈਕਟ ਵਗੈਰਾ ਬਣਾ ਰੇ ਓ ਬੱਚਿਆਂ ਦੇ।
ਹੋਰ ਕੀ ਉਈਓ ਕੰਮ ਲੱਗੇ ਹੋਏ ਆ।
ਬੱਚਿਆਂ ਵਾਸਤੇ ਥੋੜੀ ਹੁੰਦਾ ਓ ਮਾਵਾਂ ਵਾਸਤੇ ਕੰਮ ਆਂਦੇ।
ਹੁਣ, ਹੁਣ ਕੁੜੀ ਮੇਰੀ ਜਦੋਂ ਸੀ ਦੂਜੀ ਵਿੱਚ ਸੀ ਏਨਾਂ ਨੂੰ ਪ੍ਰੋਜੈਕਟ ਮਿਲ ਗਿਆ ਕੇ ਬੀਚ ਬਣਾਓ, ਠੀਕ ਏ ਬੀਚ ਬਣਾਓ ਵਧੀਆ ਇਲਾਕੇ ਦੀ ਓ 'ਤੇ ਤੁਸੀਂ ਦਿਖਾਣਾ ਵੀ ਬਈ ਇੱਕ ਅ ਬੰਦੇ, ਜ਼ਨਾਨੀਆਂ ਸਭ ਦਖਾਣੀਆਂ ਨੇ ਬੱਚੇ ਦਿਖਾਨੇ ਨੇ ਕੋਈ ਬੋਟਿੰਗ ਕਰਦੇ ਪੇ ਨੇ 'ਤੇ ਕੋਈ ਅ ਕੁਛ ਕਰਦੇ ਪੇ ਨੇ 'ਤੇ ਕੋਈ ਤ ਕੋਈ, ਕੋਈ ਤੈਰ ਤੈਰਦੇ ਪੇ ਨੇ, ਕੋਈ ਰੇਤ ਦੇ ਕਿਨਾਰੇ ਅ ਬੈਡ
ਪਹਾੜ ਬਣਾ ਹਾਂ ਉਈਓ ਸਾਰਾ ਜੋ ਹੁੰਦਾ ਬੀਚ 'ਤੇ ਓ ਸਾਰਾ ਵਿਊ ਬਣਾ ਕੇ ਦਿਖਾਓ ਤੁਸੀਂ ਮਤਲਬ।
ਹਾਂ 'ਤੇ ਮੈਂ ਫਿਰ ਬਣਾਇਆ ਫਿਰ ਮੈਂ। ਪੂਰਾ ਮੈਂ ਵਿਊ ਦਖਾਇਆ, ਮੈਂ ਇੱਥੇ ਥਰਮਾਕੋਲ ਲੈ ਕੇ ਮੈਂ ਪਹਿਲਾ ਉਦੀ ਕਟਿੰਗ ਕੀਤੀ, ਓ ਨਾਂ ਥਰਮਾਕੋਲ ਤੀ ਮੇਰਾ ਜਿਵੇਂ ਨਾ ਮੰਨ ਲੋ ਇੱਕ ਅ ਟੱਬ ਹੁੰਦਾ ਨਾ ਟੱਬ ਦੀ ਜੋ ਸ਼ੇਪ ਹੁੰਦੀ ਐ, ਵੈਸੇ ਥਰਮਾਕੋਸੀ ਸਿੱਧਾ 'ਤੇ ਕਿਨਾਰੇ ਤੋਂ, ਸਾਈਡਾਂ ਤੋਂ ਥੋੜਾ ਅ ਸਿੱਧਾ ਨਾਂ ਕੇ ਥੋੜਾ ਉੱਪਰ ਉੱਠਿਆ ਹੋਇਆ ਸੀ ਓ, ਐ ਸ਼ੇ ਟੱਬ ਦੀ ਸ਼ੇਪ ਵਿਸ ਸੀ। 'ਤੇ ਉਦੇ ਉੱਪਰ, ਉੱਪਰ ਇੱਕ ਹੋਰ ਥਰਮਾਕੋਲ ਲੱਗਿਆ ਹੋਇਆ ਸੀ। 'ਤੇ ਮੈਂ ਓ ਥਰਮਾਕੋਲ ਮੈਂ ਕੱਟ ਕੀਤਾ ਫੇਰ ਥੱਲੇ ਦਾ ਏਰੀਆ ਸ ਰੈ ਗਿਆ। ਫੇਰ ਮੈਂ ਉੱਥੇ ਪਹਿਲਾਂ 'ਤੇ ਮੈਂ ਇੱਕ ਪੇਪਰ ਕ ਪੇਪਰ ਲੈ ਕੇ ਨਾ ਉਨੂੰ ਕਟਿੰਗ ਕੀਤਾ ਉਦੇ ਅਕੋਰਡਿੰਗ।
ਹਾਂਜੀ-ਹਾਂਜੀ ਪੂਰੀ ਸ਼ੇਪ ਦੇ
ਹਾਂ ਕਲਰ ਕਰਕੇ ਮੈਂ ਫਿਰ ਉਨੂੰ ਪੇਸਟ ਕੀਤਾ ਉੱਥੇ। ਥਰਮਾਕੋਲ ਦੇ ਉੱਪਰ, ਫਿਰ ਮੈਂ ਡਰਾਇੰਗ ਕੀਤੀ ਮੈਂ ਇੱਕ ਵਾਰ ਇੱਕ ਬੋਟ ਬਣਾਈ ਹਾਂ, ਹਾਂ ਬੋਟ ਬਣਾਈ ਨਈ-ਨਈ ਬ ਹਾਂ, ਹਾਂ ਇੱਕ-ਇੱਕ ਬੈਡ ਬਣਾਇਆ ਨਿ ਕਰਾਂ 'ਤੇ ਇੱਕ ਬਣਾਇਆਂ ਵੱਡਾ ਸਾਰਾ ਅੰਮਬਰੇਲਾ, ਕੇਲੇ ਇੱਕ ਲੇ ਡੀਜ਼ ਆਪਣਾ ਅ, ਸਮੁੰਦਰ ਦੇ ਕਿਨਾਰੇ ਓ ਬੈਠੀ ਹੋਈ ਏ, ਓ ਬੈਂਚ ਦੇ ਉਤੇ ਤੇ ਓਦੇ-ਓਦੇ ਸੇਰ ਤੇ, ਵੱਡੀ ਸਾਰੀ ਓ ਕੈਪ ਪਾਤੀ ਓਨੂੰ ਤੇ ਵੱਡੀ ਸਾਰਾ ਅੰਬਰੇਲਾ ਦਿਖਾਤਾ ਮਦ
ਹਾਂਜੀ-ਹਾਂਜੀ, ਨਾਲ ਓ ਪਾ ਲੇਆ ਚਸ਼ਮਾ ਪਾਆ ਹੋਣਾ ਓ
ਆਂ ਮੈ ਪ, ਪੈਲਾ ਥਰਮਾਕੋਲ ਤੇ, ਥਰਮਾਕੋਲ ਦੀ ਕਟਿੰਗ ਕੀਤੀ ਓਦੇ ਕੋਡਿੰਗ, ਕਟਿੰਗ ਕਰਕੇ ਫੇ ਬਚੋ ਬਣਾਏਆ, ਓਦੇ ਤੇ ਪੇਸਟ ਕੀਤਾ
ਹਾਂਜੀ, ਓ ਬਣਾ ਕੇ ਸਾਰਾ ਪੇਸ਼ਟ ਕੀਤਾ, ਕਿੰਨੀ ਮੈਨਤ ਏ ਨਾ
ਫੇਰ ਮੈਂ ਬੱਚੇ ਦੇ ਬ, ਬਣਾਏ, ਏਕ ਪੇਰਟਸ ਆਪਣੇ ਬੱਚੇਆਂ ਨੂੰ ਤੈਰ ਤੈਰਨਾ ਸਿਖਾ ਰੇਆ ਵੇ
ਅੱਛਾ, ਅਲਗ-ਅਲਗ ਇਕੋ ਦੇਸ਼ ਅਲਗ-ਅਲਗ ਵਿਊ ਦਿਖਾਏ ਨੇ ਤੁ
ਓਦਾ ਫਾਦਰ ਬਣਾਆ ਵੈ, ਓਦਾ ਮ ਬੱਚਾ ਬਣਾਆ, ਤੈਰਣਾ ਸਿਖਾਦੇ ਪੇ ਨੇ ਫਿਰ ਮੈਂ ਏਕ-ਏਕ ਬੋਟ ਦਿਖਾਈ, ਬੋਟ ਵਿੱਚ ਤੇਂਨ ਜੇਨੇ ਤੈਰ ਰੇ ਨੇ ਤੇਂਨ ਜੇ ਤੇਂਨ ਦਿਨੇ ਬੋਟ ਚਲਾ ਰੇ ਨੇ, ਮਤਬ ਏਨਾ ਮਤਬ ਸੇਰ ਖਪਾਈ ਕਰਨੀ
ਆਂ ਸਈ ਗੱਲ ਏ, ਮਾਵਾਂ ਵਾਸਤੇ ਆਉਦੇ ਨੇ ਕੰਮ ਆ ਹਮ ਬੱਚੇ ਹਾ ਪੇਜ-ਪੇਜ ਛੁੱਟਿਆ ਆਦੀਆ ਬੱਸ
ਸਮੁੰਦਰ ਦਾ ਏ ਏਰੀਆ ਦਿਖਾਆ ਮੈਂ ਵੇਖੋ, ੲੈ ਬੀਚ ਦਿਖਾਏ ਮੈ ਬੀਜ ਦੇ ਉੱਪਰ ਸੈਡਾ ਤੇ ਮੈਂ ਰੇਤ ਲਗਾਈ
ਹਾਂਜੀ। ਬਿਲਕੁਲ ਅਸਲੀ ੲੈ ਕਾਧ ਤੁਸੀ ਦਿਖਾਤਾ ਰੇਤ ਲਾ ਲਗ ਲਗਾ ਕੇ ਓ
ਤੇ ਜਿਦੋਂ, ਅ ਵੇਖਿਆ ਮੈਡਮ ਨੇ ਤੇ ਮੈਡਮ ਖੁਸ਼ ਹੋ ਗੀ ਏ ਕਿਸ ਨੇੇ ਬਣਾਐ, ਕਿਉਂਕਿ ਔਫਿਸ ਦੇ ਬੱਚੇ ਤੇ ਕੱਰ ਨੀ ਸਕਦੇ ਏਨਾ
ਹਾਂਜੀ ਐ ਤੇ ੲੈ ਓ ਤੇ ਪਤਾ ਲੱਗ ਜਾਦਾ ਹੈਲਪ ਤੇ ਵੈਲ ਚਾਈਦੀ ਹੁੰਦੀ, ਮਦਦ ਤੇ ਚਾਈਦੀ ਹੁੰਦੀ
ਫੇਰ ਕੁੜੀ ਨੇ ਕੇਆ ਵੀ, ਹੈਲਪ ਕੀਤੀ ਮੈਨੂੰ ਮੰਮਾ ਨੇ ਤੇ ਮੈ ਤਾਂ ਬਣਾਐ, ਕਿਉਂਕਿ ਮੁਸ਼ਕਿਲ ੲੈ ਯਾਰ ੲ ਬੱਚਾ ਛੋਟਾ ਚਲੋ ਅਸੀਂ ਕੀ ੲੈ ਕੀ ਕਰਾਂਗੇ
ਹਾਂਜੀ ਐ ਤੇ ੲੈ, ਅੱਜ-ਕੱਲ ਤੇ ਬੜੇ ਐਕਟੀਵਿਟੀਜ਼ ਵਗੈਰਾ ਬੜਾ ਕੁਛ ਓਨਾ ਨੂੰ ਹਾਈ ਲੈਵਲ ਦਾ ਦੇ ਦਿੰਦੇ ਨੇ ਬੱਚੇਆਂ ਦੀ ਕਲਾਸ ਕਿੜੀ ਆਉਂਦੀ ੲੈ ਉਸ ਤੋਂ ਜਾਦਾ ਦਾ ਮਿਲ ਜਾਦਾ ਓਨਾ
ਆਂ, ਫੇਰ ਏਕ ਦਿੱਤਾ ਪ੍ਰੋਜੈਕਟ, ਕੇ ਤੁਸੀਂ ਘੜੀ ਬਣਾਣੀ ਏ ਕਲੋਕ ਬਣਾਣੀ ੲੈ, ਤੇ ਓਦੇ ਤੇ ਤੁਸੀਂ ਟੇਬਲ ਸ਼ੋਅ ਕਰਨਾ
ਅੱਛਾ।
ਜੇਵੇ ਟੇਬਲ ਹੋ ਗੇਆ ਫਾਈਵ ਦਾ ਸਿਕਸ ਦਾ, ਤੇ ਜੈਵੇ-ਜੈਵੇ ਓ ਘੜੀ ਰੋਟੇਟ ਹੋਏਗੀ ਵੈਸੇ ਤਾਂ ਤੁਸੀ ਨਸ਼ੋਅ ਦਿਖਾਣਾ ਕਿ ਫਾਈਵ ਵਨ ਜਾਂ ਫਾਈਵ, ਫਾਈਵ ਟੂ ਜਾਂ ਟੈਨ ਮਤਬ ੲੈ ਪੂਰਾ ਤੁਸੀਂ ਸ਼ੋ ਕਰਨੈ, ਪੂਰੀ ਟੇਬਲ ਸ਼ੋ ਕਰਨੀ ੲੈ
ਓ ਕਿਵੇਂ ਕੀਤਾ ਤੁਸੀਂ ਫੇਰ
ਬੱਸ ਕਟਿੰਗ ਕੱਰ-ਕੱਰ ਕੇ ਓ ਪੈਲਾ ਪੇਸਟ ਕੀਤੇ ਏਰੀਆ ਨੂੰ ਫੇਰ ਏ ਫੇਰ ਏਕ ਏ ਕ ਚੀਜ਼ ਨੂੰ ਘੁਮਾਣਾ ਵੇ, ਜਿਸਨੂੰ ਅਸੀਂ ਘੁਮਾਣੈ ਫੜ ਕੇ ਓ ਤੇ ਓ ਪੂਰਾ ਰੋਟੇ ਹੁੰਦਾ ਜਾਏਗਾ ਤੇ ਪੂਰਾ ਚੀਜ਼ ਸ਼ੋ
ਟੇਬਲ ਹਾਂਜੀ ਚਲਦੀ ਰੇਗੀ ਓਹੋ, ਹਾਂਜੀ-ਹਾਂਜੀ
ਕਲੋਕ ਓ-ਓ ਬਣਾਈ ਸੀ, ਅ ਫੇਰ ਏਕ ਪ੍ਰੋਜੈਕਟ ਆ ਗੇਆ ਬਈ ਬਈ ਤੁਸੀਂ ਤਾਂ ਤਵਾਨੂੰ ਏਕ ਪ੍ਰਜੈਕਟ ਤੁਸੀਂ, ਜ਼ੂ ਵੀ ਦਿਖਾਣਾ ਵੇ ਏਕ ਕੋਈ ਪੈਲੇਸ ਵੀ ਦਿਖਾਣਾ ਵੇ, ਤੇ ਏਕ-ਏਕ, ਬੀਚ ਦਿਖਾਣੀ ਏ, ਤੇ ਇੱਕ ਪਹਾੜੀ ਇਲਾਕਾ ਏ ਦਿਖਾਣਾ।
ਅੱਛਾ ਸਾਰਾ ਉਹ ਦਿਖਾਉਣਾ ਇੱਕੋ ਵਿਚ ਦਿਖਾਓਗੇ ਫੇਰ ਕੈਵੇਂ ਕੀ ਸੋਚਿਆ ਤੁਸੀਂ। ਕਿਵੇਂ ਕਰੋਗੇ।
ਨਹੀਂ, ਮੈਂ ਫੇਰ ਬਣਾਇਆ ਮੈਂ।
ਅੱਛਾ-ਅੱਛਾ, ਬਣਾਇਆਂ ਦਾ।
ਹਾਂ, ਫਿਰ ਮੈਂ ਬਣਾਇਆ ਉਹਨੂੰ।
ਐਕਸਪਰਟ ਹੈਗੇ ਔ ਤੁਸੀਂ, ਅਹ ਡਰਾਇੰਗ ਵਗੈਰਾ ਚੀਜ਼ਾਂ ਵਿਚ।
ਫੁੱਲ ਲੈ ਕੇ ਮੈਂ ਉਹਨੂੰ ਥ੍ਰੀ ਡੀ ਬਣਾਇਆ ਫਿਰ ਹਾਂ ਇੱਕ- ਇਕ ਥਰਮਾਕੋਲ 'ਚ ਨਾ ਜਿਵੇਂ ਕਰੋਸ ਪਾ ਕੇ। ਜਿਵੇਂ ਏ ਹੁੰਦਾ ਨਾ ਪਲੱਸਨ ਨਿਸ ਸਾਈਨ ਹੁੰਦਾ ਪਲੱਸ ਦਾ ਪਹਿਲੋ- ਪਹਿਲੋ, ਹਾਂ। ਓਦੇ ਅਕੋਡਿੰਗ ਮੈਂ ਓਹਨੂੰ ਪਹਿਲਾਂ ਕੱਟ ਕੀਤਾਂ ਹਰ ਇੱਕ ਚੀਜ਼ ਨੂੰ। ਕੱਟ ਕਰਕੇ ਮੈਂ ਫਿਰ ਉਹਨੂੰ ਸਹੀ ਤਰ੍ਹਾਂ ਲਗਾਇਆ, ਥਰਮਾਕੋਲ ' ਪੇਸ਼ਟ ਕੀਤਾ ਮੈਂ ਸਟੈਂਡ ਕੀਤ ਤੇ ਮੈ ਤਾਂ ਕਿ ਉਹ ਚਾਰ ਕੋਰਨਰ ਨਜ਼ਰ ਆਣ।
ਹਾਂਜੀ, ਬੜੀ ਓ ਏ ਮਿਹਨਤ ਬੜੀ ਏ।
ਫੇਰ ਇੱਕ ਕੋਰਨਰ ਤੇ ਮੈਂ ਜ਼ੂ ਦਿਖਾਏ, ਇੱਕ ਕੋਰਨਰ ਤੇ ਪਹਾੜ ਦਿਖਾਏ। ਫੇਰ ਇੱਕ ਕੋਰਨਰ ਤੇ ਮੈਂ ਹਾਂ, ਬੀਜ ਦਿਖਾਈ ਇੱਕ ਤੇ ਇੱਕ ਚਿੜੀਆਘਰ ਦਿਖਾਇਆ। ਮਤਲਬ ਬਰਡਸ -ਬਰਡਸ ਸਪਕਰ ਅਲਗ ਦਿਖਾਇਆਂ ਮੈਂ
ਹਾਂਜੀ-ਹਾਂਜੀ, ਹਾਂਜੀ।
ਐਨੀਮਲਸ ਸਪਾਕ ਅਲੱਗ ਸੀ ਬਰਡਸ ਸਪਾਕ ਅ ਅਲੱਗ ਦਿਖਾਇਆ, ਤੇ ਮੈਂ ਮੈਂ ਪਹਿਲਾਂ ਹਰ ਇੱਕ ਨੂੰ ਮੈਂ ਫਿਰ ਪਹਿਲਾਂ ਅ -ਅ ਬਣਾਇਆ ਮੈਂ। ਕਾਗਜ਼ ਪੈਨਸਲ ਕਾਗਜ਼ 'ਤੇ। ਮੈਂ ਪੂਰਾ ਮੈਂ ਚੰਗੀ ਤਰ੍ਹਾਂ ਡਰੋ ਕੀਤਾ, ਡਰੋ ਕਰਕੇ ਫਿਰ ਮੈਨੂੰ ਕੱਟ ਕੀਤਾ ਕੱਟ ਕਰਕੇ ਕੱਟ ਕਰਕੇ ਫਿਰ ਜਿਹੜੇ ਥਰਮਾਕੋਲ ਮੈ ਕੱਟੇ ਸਨ। ਉਹਦੇ 'ਤੇ ਪੇਸਟ ਕੀਤਾ। ਮਤਲਬ ਮੈਂ ਪੂਰੇ ਲਗਾ ਲਓ ਕਿ ਕਿੰਨੇ ਸਾਰੇ ਮੈਂ ਜਾਨਵਰ ਬਣਾਏ ਹੋਣਗੇ। ਤੇ ਕਿੰਨੇ ਸਾਰੇ ਮੈਂ ਚਿੜੀ ਚਿੜੀਆਂ ਬਣਾਈਆਂ ਹੋਣਗੀਆਂ, ਜਾਨਵਰ
ਹਾਂ, ਜਾਨਵਰ- ਜਾਨਵਰ ਬਣਾਏ, ਚਿੜੀਆਂ ਬਣਾਈਆਂ ਨੇ। ਫਿਰ ਉਸਤੋ ਬਾਅਦ ਬੰਦੇ -ਬੰਦੇ ਬਣਾਏ ਕੇ, ਹਾਂ। ਬੰਦੇ ਬਣਾਏ, ਪਹਾੜ ਬਣਾਏ ਕਿ ਲੋਕੀ ਐਵੇਂ -ਐਵੇਂ ਗਏ ਹੋਏ ਨੇ।
ਹਾਂਜੀ।
ਘੁੰਮਣ ਗਏ ਹੋਏ ਨੇ, ਪੂਰਾ ਸ਼ੌ
ਫੇਰ ਤੁਸੀਂ -ਤੁਸੀਂ ਤੇ ਬਣਾਦੇ -ਬਣਾਉਦੇ ਈ ਵਿਊਏ ਚ ਪਹੁੰਚ ਗੇ ਹੋਵੋਗੇ।
ਹਾਂ।
ਸਾਰੀ ਜਗ੍ਹਾ ਤੇ ਸੈਰ ਕਰ ਆਏ ਹੋਵੋਗੇ।
ਹਾਂ, ਹੁੰਦਾ ਤੇ ਹੈਗਾ, ਸਾਰੇ ਜਗਾਂ ਤੇ ਸੈਰ ਹੋ ਜਾਂਦੀ ਐ।
ਹਾਂਜੀ।
ਬੰਦਾ ਹੁਣ ਕਰੇ ਤੇ ਕੀ ਕਰੇ, ਹੁਣ ਬੱਚਾ ਏ ਨਾ ਚੀਜ਼ ਨੀ ਕਰ ਸਕਦਾਂ।
ਹਾਂਜੀ, ਸਹੀ ਗੱਲ ਐ ਬਿਲ ਕੱਲੇ ਕੋਲ ਤੇ ਨਹੀਂ ਹੋ ਸਕਦਾ, ਮਦਦ ਤੇ ਚਾਹੀਦੀ ਹੁੰਦੀ ਐ।
ਐਹ ਏ ਨੇ ਕਿ ਸਾਰਾ ਚੀਜ਼ਾਂ ਮੈਂ ਕੀਤੀਆਂ, ਮੈਂ ਆਪਣੀ ਗੁੱਡੀ ਨੂੰ ਨਾਲ ਲਾਇਆਂ। ਫਿਰ- ਫਿਰ ਗੁੱਡੀ ਨੇ ਮੇਰੇ ਫਿਰ ਉਹ ਨਾਲੇ ਉਹ ਨਾਲੇ ਸਮਾਨ ਪੇਸਟ ਕਰੀ ਗਈ, ਆ ਮੈਂ ਕਟ ਕਟ ਕੇ ਦੇਈ ਗਈ ਹਾਂ। ਤੇ ਉਹਨੇ ਪੇਸਟ ਕੀਤਾ, ਉਹਨੇ ਥੋੜਾ ਡੈਕੋਰੇਸ਼ਨ ਕੀਤੀ ਮਤਲਬ ਇਹ ਵ ਕੁਲ ਮਿਲਾ ਕੇ ਸੋਹਣਾ ਬਣਿਆ, ਮੈਡਮ ਖੁਸ਼ ਹੋਗੀ। ਕਿਉਂਕਿ ਨਾ ਮੈਨਤ ਲੱਗੀ ਹੋਏ ਨਾ ਕਿਸੇ ਚੀਜ਼ ਵੇਚ
ਹਾਂਜੀ।
ਜੇ ਤੁਸੀਂ ਮੈਹਨਤ ਕੀਤੀ ਕਿਸੀ ਚੀਜ਼ ਚ ਤੁਆਨੂੰ ਨਾ ਕੋਈ ਐਪਰੀਸ਼ੀਏਟ ਕਰੇ ਨਾ ਤੇ ਮਨ ਹੋ ਜਾਂਦੈ।
ਹਾਂਜੀ-ਹਾਂਜੀ, ਨਹੀਂ ਬਿਲਕੁਲ ਸਹੀ ਗੱਲ ਏ, ਮੈਹਨਤ ਤੇ ਬੜੀ ਕੀਤੀ ਏ ਫੇਰ ਹੋੰਦਾ ਤੇ ਐ ਆਧ ਤੀਏ ਸੀ਼ ਐਪਰੀਸੀਏਸ਼ਨ ਤੇ ਮਿਲਦੀ ਏ ਫੇਰ। ਸਕੂਲੋਂ ਤੇ ਮਿਲੀ ਹੋਣੀ ਏ ਪਕ ਕਾ ਮੈਂ ਕੈੰਣੀ ਆਂ।
ਹਾਂ, ਮੈਡਮਾਂ ਖੋਸ਼ ਹੋ ਗਈਆਂ ਏਹ ਬੌਤ ਅੱਛਾ ਬਣਾਯਾ ਆਪ ਨੇ ਬੌਤ ਅੱਛਾ ਬਣਾਯਾ।
ਹਾਂ, ਵਧੀਆ ਐ ਫੇਰ ਬੱਚਾ ਵੀ ਖੁਸ਼ ਹੋ ਜਾਂਦਾ ਐਨਾ ਹਾਂ ਬਈ ਕੀ ਮੇਰੀ ਮੰਮਾ ਨੇ ਬਣਾਯਾ ਐ ਮੇਰੇ ਨਾਲ ਮਿਲ ਕੇ, ਬੜਾ ਅੱਛਾ ਲੱਗਦਾ ਐ ਬੱਚੇ ਨੂੰ ਵੀ।
ਹਾਂ, ਐ ਇੱਕ ਵੈਸੇ ਆਹ ਵੀ ਬੜੇ ਅੱਛਾ ਸਮਾਨ ਬਣਾ ਲੈਂਦੀ ਏ ਕੁੜੀ ਮੇਰੀ।
ਅੱਛਾ-ਅੱਛਾ। ਚਲੋ ਵਧੀਆ ਗੱਲ ਏ। ਮੰਮੀ ਦੇ ਗੋਣ ਹੈਗੇ ਨੇ ਨਾ, ਮੰਮੀ ਦੇ ਗੋਣ ਹੈਗੇ ਨੇ। ਹਾਂ।
ਬਣਾ ਲੈਂਦੀ ਏ ਹੁਣ, ਐਕਟੀਵਿਟੀ ਕਈਆਂ ਮਿਲੀ ਹੁੰਦੀਐਂ ਸਕੂਲ ਤੋਂ ਤੁਸੀਂ ਐਹ ਕਰਨੈ ਓਹ ਕਰਨ ਐ। ਡਰਾਇੰਗ ਔਰ ਏਹਦੀ ਆਰਟ-ਆਰਟ ਅੱਛੀ ਹੈਗੀ ਏ।
ਹਾਂਜੀ।
ਆਰਟ ਵੀ ਅੱਛੀ ਕਰ ਲੈਂਦੀ ਏ।
ਓਈ ਨਾ ਤੁਵੈਡੇ ਤੋਂ ਮਿਲਿਆ ਹੋਇਆ ਗੋਨ ਏ ਉਹਦੇ ਕੋਲ, ਜੈਵੇਂ ਤੁਸੀਂ ਕਰ ਲੈਂਦੇ ਔ ਓਵੀ ਓਵੇਂ। ਓਵੀ ਸਿੱਖ ਗਈ ਏ ਅਪਣੀ ਮੰਮੀ ਕੋਲੋਂ ਹਾਂ। ਵਧੀਆ ਐ ਹਾਂਜੀ ਕਲਾਕ੍ਰਿਤੀਆਂ ਆਣੀ ਚਾਈਦੀ ਏ ਹੋਰ ਕੀ, ਵਧੀਆ ਐ ਅਵਾਜ਼ ਦਾ ਵੀ ਹੁੰਦਾਂ ਬੜਾ ਵਧੀਐ, ਹੋਰ ਕੀ।
ਓ ਧੀਰੇ-ਧੀਰੇ ਬੱਚਾ ਗ ਗਰੋ ਕਰਦਾ ਐ। ਇਕਦਮ ਤੇ ਬੱਚਾ ਕੁਛ ਸਿੱਖਦਾ ਸੁਖ ਨੀ ਪਾੰਦਾ। ਥੋੜ੍ਹਾ ਟੈਮ ਲੱਗਦਾ ਐ ਬੱਚੇ ਨੂੰ।
ਧੀਰੇ ਆ ਪੌੜੀ ਤੇ ਧੀਰੇ-ਧੀਰੇ ਈ ਚੜੀ ਜਾਂਦੀ ਏ।
ਧੀਰੇ ਤੀਰੇ ਏਕ ਸਟੈਪ ਤੋਂ ਦੂਜੇ ਸਟੈਪ ਤੱਕ ਬੱਚਾ ਪਹੁੰਚਦਾ ਐ। ਕਿਉਂਕਿ ਯੈਂ ਐਹ ਚੀਜ਼ਾਂ ਨਾ ਅੱਜ-ਕੱਲ੍ਹ ਐ ਜ਼ਰੂਰੀ ਨੀ ਐ ਕਿ ਸਿਰਫ਼ ਕੁੜੀ ਨੂੰ ਤੇ ਜੇ ਕੁੜੀ ਏ ਤੇ ਓਨੂੰ ਸਿਰ ਘਰ ਦੇ ਕਮਾ
ਨਾ-ਨਾ-ਨਾ ਅਜ ਤੇ ਕੁੜੀ ਮੁੰਡਾ ਏਕ ਬਰਾਬਰ ਹੈਗੇ ਨੇ। ਹਾਂਜੀ-ਹਾਂਜੀ।
ਚਾਏ ਓਹ ਘਰ ਦਾ ਸਾਫ਼-ਸਫ਼ਾਈ ਹੋਏ ਚਾਏ ਰੋਟੀ-ਪਾਣੀ ਹੋਏ। ਚਾਏ ਓਹ ਆਰਟ ਹੋਏ।
ਕੰਮ ਤੋਂ ਰਿਲੇਟਿਡ ਹੋਏ ਚਾਏ ਹਾਂ।
ਹਾਂ।
ਬਿਲਕੁਲ ਸਭ ਕੁਛ ਆਣਾ ਚਾਹੀਦਾ ਐ।
ਹਾਂਜੀ-ਹਾਂਜੀ, ਸਭ ਅਣਾ
ਅੱਜ-ਕਲ ਤੇ ਸਭ ਕੁਝ ਜ਼ਰੂਰੀ ਏ। ਹਾਂਜੀ ਅੱਛਾ, ਚੰਗਾ ਲੱਗਿਆ ਮੈਨੂੰ ਵੀ ਹਾਂਜੀ-ਹਾਂਜੀ। ਓਕੇ ਫੇਰ ਕਰਾਂਗੇ, ਹਾਂਜੀ-ਹਾਂਜੀ ਬਾਏ ਹਾਂਜੀ।